ਹਾਲ ਕੀ ਹਾਲ ਚਾਲ ਤੁਹਾਟੇ
ਬਸ ਵਧੀਆ ਵਧੀਆ ਹੋਰ ਤੁਸੀਂ ਸੁਣਾਓ ਕਿਵੇਂ ਹੋ ਘਰ ਪਰਿਵਾਰ ਚ ਕਿਵੇਂ ਨੇ
ਵਧੀਆ ਬਸ ਮੈਂ ਉਹੀ ਸੋਚਦੀ ਪਈ ਸੀ ਮੈਂ ਕਿਹਾ ਸਵੇਰੇ ਉੱਠ ਕੇ ਮੋਰਨਿੰਗ ਵੋਕ ਸਟਾਰਟ ਕਰਦੇ ਹਾਂ ਅੱਜ ਕੱਲ ਆ ਸਾਰੇ ਲੋਕ ਕਿ ਆਪਦੀ ਸਿਹਤ ਦਾ ਦੇਖੋ ਕਿੰਨਾ ਧਿਆਨ ਰੱਖਦੇ ਪਏ ਆ
ਹਾਂ ਇਹ ਤਾਂ ਹੈ ਮਗਰ ਸਾਡੇ ਵਰਗੇ ਆਲਸੀ ਹੋਏ ਪਏ ਨੇ ਸਵੇਰੇ ਹੁੰਦੇ ਬਸ ਉੱਤੇ ਰਹੋ ਉਠਾਓ ਨਾ ਛੁੱਟੀਆਂ ਨੇ ਐਸ਼ ਕਰੋ
ਸਹੀ ਗੱਲ ਹੈ ਬਸ ਮੈਂ ਉਓਹੀ ਸੋਚਦੀ ਪਈ ਸੀ ਮੈਂ ਕਿਹਾ ਚੱਲ ਕੋਈ ਨੀ ਆਪਾਂ ਵੀ ਮੈਂ ਕਿਹਾ ਮੈਂ ਵੀ ਨਾ ਸਟਾਰਟ ਕਰਦੀ ਹਾਂ ਕਿਉਂਕਿ ਸਵੇਰੇ ਦੀ ਸੈਰ ਤਾਂ ਦੇਖੋ ਸਾਡੀ ਸਿਹਤ ਲਈ ਕਿੰਨੀ ਜ਼ਰੂਰੀ ਹੋ ਗਈ ਹੈ ਨਾ
ਉਹ ਤਾਂ ਹੈ ਸਹੀ ਗੱਲ ਹੈ ਜਿੰਨੀ ਸਵੇਰ ਦੀ ਸੈਰ ਜ਼ਰੂਰੀ ਹੈ ਨਾ ਨਾ ਜਿੰਨੀ ਨਾਲੇ ਫਾਇਦੇ ਮੰਨਦੇ ਆਪਣੇ ਲਈ ਉਓਨੀ ਦਾ ਕੋਈ ਵੀ ਚੀਜ਼ ਨੀ ਫਾਇਦੇਮੰਦ ਹੈ ਸਾਰੀਆਂ ਬਿਮਾਰੀਆਂ ਦਾ ਇਲਾਜ ਹੀ ਹੈ ਹੀਏ
ਬਿਲਕੁਲ ਸਹੀ ਗੱਲ ਹੈ ਤੁਹਾਡੀ ਮੈਂ ਉਹੀ ਸੋਚਦੀ ਪਈ ਸੀ ਮੈਂ ਕਿਹਾ ਚੱਲ ਕੋਈ ਨੀ ਆਪਾਂ ਵੀ ਕਰਾਂਗੇ ਦੇਖ ਆ ਕਿਵੇਂ ਮੈਂ ਸੁਣਿਆ ਸੀ ਜੇ ਸਵੇਰੇ ਸਵੇਰੇ ਨੰਗੇ ਪੈਰ ਘਸ ਵਿੱਚ ਚਲਣ ਨਾਲ ਸਾਡੀੀਆਂ ਅੱਖਾਂ ਦੀ ਰੋਸ਼ਨੀਆਂ
ਹਾਂਜੀ ਹਾਂਜੀ ਕਹਿੰਦੇ ਨੇ ਕਹਿੰਦੇ ਉਹਦੇ ਨ ਬੜੀ ਅੱਖਾਂ ਦੀ ਰੋਸ਼ਨੀ ਜਾਣੀ ਕਿ ਬਹੁਤ ਤੇਜ਼ ਹੁੰਦੀ ਹੈ ਜਿਹਨੂੰ ਐਨਕ ਨਕ ਲੱਗੀ ਹੋਏ ਉਹ ਵੀ ਉਤਰ ਜਾਂਦੀ ਹੈ ਕਹਿੰਦੇ
ਹਾਂਜੀ ਉਹੀ ਮੈਂ ਕਿਹਾ
ਨਾਲ ਕਹਿੰਦੇ ਕਿ ਜਿਹੜਾ ਉਹ ਪਾ ਸਵੇਰੇ ਉਸ ਹੁੰਦੀ ਹੈ ਜਿਹੜੀ ਉਹ ਬੜੀ ਅੱਛੀ ਹੁੰਦੀ ਹੈ ਆਪਣੀ ਨਹੀਂਈ ਹਾਂ
ਉਸ ਵੀ ਫਿਰ ਤੁਹਾਨੂੰ ਪਤਾ ਹੀ ਹੈ ਸਵੇਰੇ ਸਵੇਰੇ ਜਿਹੜੀ ਸੂਰਜ ਦੀ ਕਿਰਨਾਂਾਂ ਨਿਕਲਦੀਆਂ ਨੇ ਆਪਾਂ ਘਰੇ ਵਿੱਚ ਸ਼ਾਨਦਾਰ ਹੀ ਰਹਿੰਦੇ ਨੇ ਬਾਹਰ ਜਾ ਕੇ ਸਗੋਂ ਸਾਨੂੰ ਸੂਰਜ ਦੀ ਕਿਰਨਾਂਾਂ ਵੀ ਮਿਲਦੀਆਂ ਉਹਦੇ ਨਾਲ ਸਾਨੂੰ
ਹਾਂਜੀ ਉਹ ਹੈ ਉਹ ਤਾਂ ਅੱਜ ਕੱਲ ਵੈਸੇ ਬਹੁਤ ਜਰੂਰੀ ਹੈ ਸਰੀਰ ਵਿੱਚ ਵੈਸੇ ਅੱਜ ਕੱਲ੍ਹ ਬੜੀ ਕਮੀ ਹੁੰਦੀ ਹੈ ਵਿਟਾਮਿਨ ਡੀ ਦੀ
ਅੱਜ ਕੱਲ ਤਾਂ ਲੋਕਾਂ ਨੂੰ ਤੁਸੀਂ ਵੇਖੋ ਨਾ ਵਿਟਾਮਿਨ ਡੀ ਦੀ ਕਿੰਨੀ ਜ਼ਿਆਦਾ ਕਮੀ ਹੋ ਰਹੀ ਹੈ ਬੱਚਿਆਂ ਨੂੰ ਵੀ ਵੱਡਿਆਂ ਨੂੰ ਵੀ ਉਹ ਸਾਰਾ ਦਿਨ ਤਾਂ ਅੰਦਰ ਬੈਠੇ ਰਹਿੰਦੇ ਨੇ ਧੁੱਪ ਵਿੱਚ ਕੋਈ ਨਿਕਲਦਾ ਨਹੀਂ ਕਿ ਗਰਮੀ ਹੈ ਗਰਮੀ ਹੈ ਤਾਂ ਕਰਕੇ ਚਲੋ ਬੰਦਾ ਸਵੇਰ ਸਵੇਰ ਤਾਂ ਧੁੱਪ ਸੈਰ ਵੀ ਹੋ ਜਾਂਦਾ ਔਰ ਇਸ ਬਹਾਨੇ ਹਾਂ ਸਵੇਰ ਦੀ ਸਵੇਰ ਦੀ ਜਿਹੜੀ ਧੁੱਪ ਨਿਕਲਦੀ ਹੈ ਨਾ ਉਹ ਮਨੀ ਪਿੰਡੇ ਨੂੰ ਇੰਨੀ ਲੱਗਦਾ
ਹਾਂਜੀ ਉਹ ਹਲਕੀ ਹਲਕੀ ਹੁੰਦੀ ਹੈ ਨਾ ਅੱਛੀ ਲੱਗਦੀ ਹੈ ਸਰੀਰ
ਹਾਂ ਹਾਂ ਅੱਜ ਕੱਲ ਤਾਂ ਦੇਖਿਆ ਹੋਏਗਾ ਤੁਸੀਂ ਤਾਂ ਸਾਡੇ ਇਥੇ ਦਾ ਪਾਰਕਾਂ ਵੀ ਉਹਨਾਂ ਨੇ ਮਤਲਬ ਐਕਸਰਸਾਈਜ਼ ਕਰਨ ਲਈ ਮਸ਼ੀਨੀਆਂ ਵੀ ਮਸ਼ੀਨਾਂ ਵੀ ਵਾਧੂ ਲਾ ਦਿੱਤੀ
ਹਾਂਜੀ ਇਹ ਤਾਂ ਸਾਰੇ ਸਾਰੇ ਪਾਸੇ ਹੀ ਹੈ ਸਭ ਪਾਸੇ ਹੋ ਗਿਆ ਸਾਰੇ ਪਾਸੇ ਨਾ ਸਰਕਾਰ ਵੱਲੋਂ ਜਿਹੜੀ ਕਿ ਜਿਵੇਂ ਹਰੇਕ ਜਗ੍ਹਾ ਤੇ ਲੱਗੀਆਂ ਨੇ ਮਸ਼ੀਨਾਂ ਵਗੈਰਾ ਅ ਬੱਚਿਆਂ ਲਈ ਝੂਟੇ ਲੱਗ ਗਏ ਨੇ ਵੱਡਿਆਂ ਲਈ ਮਸ਼ੀਨਾਂ ਲੱਗੀਆਂ ਯੋਗਾ ਮਸ਼ੀਨਾਂ ਲੱਗੀਆਂ ਮਸ਼ੀਨਾਂ ਸਾਰੇ ਪਾਸੇ ਲੱਗੀਆਂ ਨੇ ਤਾਂ ਕਿ ਲੋਕ ਸਵੇਰੇ ਜਾ ਕੇ ਆਪਣਾ ਅਹ ਸੈਰ ਵੀ ਹੋ ਜਾਏ ਉਹਨਾਂ ਦੀ ਐਕਸਾਈਜ਼ ਕਸਰਤ ਵਗੈਰਾ ਜੋ ਉਹ ਹੋ ਜਾਣ ਬੱਚੇ ਆਪਣਾ ਖੁਸ਼ ਹੋ ਜਾਣ ਬੱਚੇ ਆਪਣੇ ਵਗੈਰਾ ਲੈ ਲੈਣ
ਸਹੀ ਗੱਲ ਹੈ ਚਲੋ ਸਗੋਂ ਵਧੀਆ ਹੈ ਨਾ ਜਿਵੇਂ ਕਈ ਲੋਕ ਕਿ ਜਿਮ ਜਾਣਾ ਇੰਨਾ ਪ੍ਰੈਫਰ ਨਹੀਂ ਕਰਦੇ ਜਿਵੇਂ ਕਈ ਲੋਕ ਕਿ ਤਾਂ ਜਿਮ ਜਾਂਦੇ ਨੇ ਦੀ ਸਿਹਤ ਬਣਾਉਣ ਲਈ ਜਿਮ ਜਾਨਾ ਬ੍ਰੈਕਫਾਸਟ ਕਰ ਲੈਂਦਾ
ਜਿੰਮ ਜਾਓਗੇ ਓਨੀ ਦੇਰ ਹੀ ਤੁਹਾਨੂੰ ਅਸਰ ਹੁੰਦਾ ਫੇਰ ਬਾਅਦ ਚੋਂ ਫੇਰ ਉਵੇਂ ਦਾ ਉਵੇਂ
ਅਜ ਕੱਲ ਦੇ ਲੋਕੀ ਦੇਖੋ ਇਸ ਲਈ ਆਪਦੇ ਐਕਸਰਸਾਈਜ਼ ਜਾਹੀ ਕਈ ਲੋਕੀ ਦਾ ਜਿੰਮ ਵੀ ਕਿੰਨਾ ਜੁਆਇਨ ਕੀਤਾ ਗਿਆ
ਹਾਂ ਉਹ ਤਾਂ ਹੈ ਹੀ ਆ ਹਮ ਹਾਂ ਤਾਂ ਹੈ ਹੀ ਆ
ਹਾਂ ਹੋਰ ਨਹੀਂ ਸਹੀ ਗੱਲ ਹੈ ਮੈਂ ਤਾਂ ਆਪ ਸੋਚਦੀ ਹਾਂ ਰੋਜ਼ ਕਿ ਜਾਵਾਂ ਮੈਂ ਐਕਸਰਸਾਈਜ਼ ਵਗੈਰਾ ਕਰਾਂ ਸੈਰ ਕਰਾਂ ਸਵੇਰੇ ਉੱਠ ਕੇ ਬਸ ਰਹਿ ਜਾਂਦਾ ਰੋਜ਼ ਹੀ ਹੈਲੋ ਹੈਲੋ ਹੈਲੋ ਹੈਲੋ